ਹੈਲੋ ਸਤਿ ਸ੍ਰੀ ਅਕਾਲ ਜੀ ਕਿੱਦਾਂ ਠੀਕ ਹੋ?
ਠੀਕ ਠਾਕ ਤੁਸੀਂ ਸੁਣਾਓ?
ਅੱਛਾ-ਅੱਛਾ ਵਧੀਆ-ਵਧਿਆ ਹੋਰ ਕੀ ਕਰ ਰਹੇ ਸੀ?
ਬਸ ਕੁਛ ਨੀ ਬਸ ਫਰੀ ਬੈਠੇ ਆ, ਤੁਸੀਂ ਲੱਗਦਾ ਭਾਂਡੇ ਧੋਂਦੇ ਪਏ ਹੋ?
ਨਹੀਂ-ਨਹੀਂ ਉਹ ਬੱਚੇ ਖੇਲ ਰਹੇ ਨੇ।
ਅੱਛਾ-ਅੱਛਾ। ਤਾਂਹੀ ਪਿੱਛੋਂ ਆਵਾਜ਼ ਆ ਰਹੀ ਮੈਂ ਕਿਹਾ ਪਤੀਲੇ ਵਤੂਲੇ ਖੜਕਦੇ ਪੇ ਨੀ ਕੋਈ।
ਨਹੀਂ ਓ ਹੋਮਵਰਕ। ਪੱਛੇ ਖੇਲ ਦੇ ਗੁੜੀਆਂ ਛੋਟੀ ਆ ਨਾ ਐਕਚੁਲੀ 'ਤ ਉਹਨੂੰ ਟੋਆਏ ਨਾਲ ਖਿਲਾ ਰਿਹਾ।
ਅੱਛਾ ਜੀ।
ਹੋਰ ਸੁਣਾਓ, ਬਸ।
ਬਸ ਰੋਟੀ, ਪਾਣੀ ਖਾ ਲਿਆ ਹੋਰ ਅੱਸੀਂ ਵੀ ਖਾ ਲਿੱਤੈ।
ਅੱਛਾ-ਅੱਛਾ।
ਬਸ ਫਰੀ ਬੈਠੀ ਸੀ ਮੈਂ ਕੇਆ ਚਲੋ ਫੋਨ ਕਰ ਲੈਂਨੇ ਆ ਥੋੜਾ ਟਾਈਮ ਸਪੈਂਡ ਹੋਜੇਗਾ।
ਹਾਂਜੀ-ਹਾਂਜੀ, ਹੋਰ ਕੀ ਬਣਾ ਲਿਆ ਫੇਰ ਅੱਜ ਤੁਸੀਂ?
ਬਣਾ ਲਿੱਤਾ ਅੱਜ ਅਸੀਂ ਮੈਂ ਕੜੀ ਬਣਾਈ ਏ 'ਤੇ ਮੈਂ ਹੋਰ ਵੀ ਮੇਰੇ ਨਾ ਥੋੜਾ ਓ ਫਰੈਂਡ ਸਰਕਲ ਸੀ ਮੈਂ ਉਨਾਂ ਨੂੰ ਫੋਨ ਕਰਦੀ ਪਈ ਸੀ, ਇੱਕ ਨੂੰ ਕੀਤਾ ਓ ਕੈ ਰੇਆ ਕੜੀ ਬਣਾਈ, ਦੂਜੇ ਨੂੰ ਕੀਤਾ ਕੜੀ ਬਣਾਈ ਮੈਂ ਕੇਆ ਸ਼ਾਇਦ ਕਿਤੇ ਭੰਡਾਰਾ 'ਤੇ ਨੀ ਲੱਗਿਆ ਦਾ ਅੱਜ।
ਸਈ ਗੱਲ ਦਿਨ ਵੀ ਉਹੀ ਚੱਲ ਰੇ ਐ ਨਾ।
ਬਾਸ ਜੀ ਓ ਪੀਰਾਂ ਦਾ ਦਿਨ ਮੈਨੂੰ ਲੱਗ ਰੇਆ ਸੀ ਮੈਂ ਕੇਆ ਕਿੱਥੇ ਚਲੋ ਅਸੀਂ 'ਤੇ ਘਰ ਬਣਾ ਲਿੱ ਤੀ ਕਈਆਂ ਨੇ ਭੰਡਾਰਾ ਵੀ ਖਾਣਾ ਏ।
ਅੱਛੇ। ਤੁਸੀਂ ਨਾਲ ਮਿੱਠੇ ਚਾਵਲ ਵੀ ਬਣਾਣੇ ਈ ਨਾ ਫਿਰ ਪੂਰਾ ਭੰਡਾਰਾ
ਨਈ ਅਸੀਂ ਘਰ ਬਣਾਏ ਨੇ ਜਿਨਾਂ ਨੂੰ ਵੀ ਬਾਰੋਂ ਆਏ ਹੋਦੇ ਉਨਾਂ ਨੇ ਉਨਾਂ ਨੇ ਚੋਰ
ਬਸ ਵਧੀਆ ਤੁਸੀਂ ਸੁਣਾਓ?
ਬਸ ਜੀ।
ਹੋਰ ਕੋਈ ਨਵੀ ਤਾਜ਼ੀ।
ਨਵੀਂ ਤਾਂਜੀ ਤੇ ਕੋਈ ਨੀ ਬਸ ਗਰਮੀ ਹੋਈ ਦੀ ਏ ਬੋ ਜਿਆਦਾ।
ਚਾਰ ਗਰਮੀ ਤਾਂ ਬੋਤ ਐ। ਜਾਓ ਕਿਤੇ ਘੁੰਮ-ਘੁੰਮ ਆਓ, ਪਾਣੀ 'ਚ ਬੈਠੋ।
ਪਾਣੀ 'ਚ ਜਿੰਨੀ ਦੇਰ ਨਾਂਦੇ ਰੋ ਉਨੀ ਦੇਰ ਠੀਕ ਐ 'ਤੇ ਨਾ ਕੇ ਜੇ ਜਿਵੇਂ ਈ ਕੱਪੜੇ ਪਾਨੇ ਆ 'ਤੇ ਉਵੇਂ ਈ ਨਾਲ ਈ ਸੁਈਆਂ ਚੁੱਭਣ ਲੱਗ ਜਾਂਦੀਆਂ ਨੇ।
ਤਾਂ ਈ ਨੀ ਲੱਗਦਾ ਨਾਤਾ ਕਦੋਂ ਬੰਦਾ।
ਜਿੰਨੀ ਵਾਰ ਮਰਜ਼ੀ ਨਾਈ ਜੋ ਨਾਤਾ ਕੋਈ ਮਹਸੂਸ ਈ ਨੀ ਹੁੰਦਾ ਪਿਆ ਬਈ ਹਾਂ, ਨਾ ਤੇ ਵੀ ਉਏ ਆ ਅਸੀਂ।
ਆਈ ਹਾਂਜੀ-ਹਾਂਜੀ।
ਕੁਛ ਗਰਮੀਆਂ 'ਚ ਸ਼ਕਲ ਓਦਾਂ ਚਿਪ-ਚਿਪ ਕਰਦੀ ਹੁੰਦੀ ਐ, ਤੇ ਕੁਛ ਨਾਤੇ ਧੋਤੇ ਦਾ ਵੀ ਨੀ ਪਤਾ ਲੱਗਦਾ, ਤੇ ਜਿਵੇਂ ਸਰਦੀਆਂ ਹੁੰਦੀਆਂ ਸਰਦੀਆਂ 'ਚ ਉੱਠੋਂ ਐਵੇਂ ਲੱਗਦੈ ਕੀ ਆਏ-ਹਾਏ ਅਸੀਂ ਪਤਾ ਨੀ ਕਿੱਥੋਂ ਆਏ ਆ ਬਾਰ ਆ ਫਰੈਸ਼ ਹੋਏ ਹੁੰਨੇ ਆ।
ਸਈ ਗੱਲ ਐ, ਹੋਰ ਤੁਸੀ। ਹਾਂ, ਹੋਰ ਹਾਊਸ ਵਾਈਫ ਹੋ ਤੁਸੀਂ ਯਾ ਸਟੂਡੈਂਟ ਓ?
ਨਈ ਮੈਂ ਹਾਊਸ ਵਾਈਫ ਆ।
ਠੀਕ ਐ, ਠੀਕ ਐ ਹੋਰ ਗਏ ਨੇ ਹਸਬੈਂਡ ਕੰਮ ਤੇ।
ਹਸਬੈਂਡ ਡਿਊਟੀ 'ਤੇ ਗਏ ਦੇ ਨੇ ਬਸ।
ਠੀਕ ਹੈ ਠੀਕ ਐ।
ਹੂੰ ਬਸ ਰੋਟੀ ਖਾਣ ਆਏ ਸੀ ਹੁਣੇ ਈ ਰੋ ਹਾਂ ਰੋਟੀ ਪਾਣੀ ਐਸਲੇ ਆ ਜਾਂਦੇ, ਰੋਟੀ ਪਾਣੀ ਖਾ ਲੈਂਦੇ ਨੇ ਫੇਰ ਚਾਰ ਵਜੇ ਕੋਲ ਚੱਲ ਜਾਂਦੇ ਨੇ, ਫੇਰ ਆਪਣਾ ਫੇਰ ਕੰਮ ਵਗੈਰਾ ਕਰ ਕੇ ਆ ਜਾਂਦੇ ਨੇ ਫਿਰ ਗਰਮੀ ਵੀ 'ਤੇ ਬੋਤ ਆ ਉਨਾਂ ਦਾ ਵੈਸੇ ਮਾਰਕੀਟਿੰਗ ਦਾ ਕੰਮ ਥੋੜਾ ਤੇ ਉਹਦੇ ਕਰਕੇ ਫੇਰ ਬਹੁਤ ਜ਼ਿਆਦਾ ਬਾਹਰ ਲੂ ਹੁੰਦੀ ਹੈ। ਹਾਂ ਬਹੁਤ ਲੂ ਹੁੰਦੀ ਹੈ ਬਾਹਰ ਨਾ ਤੇ ਮੈਂ ਓਹੀ ਕਹ ਰਹੀ ਸੀ ਮੈਂ ਦੋ-ਤਿੰਨ ਛੁੱਟੀਆਂ ਕਰੋ ਤੇ ਅਸੀਂ ਨਾ ਕਿਤੇ ਘੁੰਮ ਕੇ ਆਈਏ ਬਈ ਬੜਾ ਟਾਈਮ ਹੋ ਗਿਆ ਕਿਥੇ ਘੁਮੰਨ ਨੀ ਗਏ।
ਅੱਛਾ ਅੱਛਾ।
ਘਰ ਵੀ ਬੈਠੇ ਬੈਠੇ ਕੀ ਕਰਨਾ ਬੋਰ ਹੋ ਜਾਂਣੇ ਆਂ।
ਹਮ ਹਮ ਇਹ ਤਾ ਹੈ ਹੀ ਐ ਜਾਓ ਕਿਤੇ ਘੁੰਮ ਆਓ ਹਿਲ ਸਟੇਸ਼ਨ ਵਾਲੀ ਸਾਈਡ ਤੇ।
ਦੇਖੋ ਸਮਝ ਹੀ ਨਹੀਂ ਆਰੀ।
ਘਰ ਹੀ ਘੁਮਣਾ।
ਬਸ ਹੋਰ ਕੀ ਕਰਨਾ।
ਹੋਰ ਸੁਣਾਓ ਕਿਚਨ ਚ ਹੀ ਘੁੰਮਦੇ ਰਹਨਾ ਇੱਧਰ ਉਧਰ।
ਬਸ ਜੀ ਐਈਏ ਸਵੇਰੇ ਉਠੋ ਰੋਟੀ ਪਾਣੀ ਘਰ ਦਾ ਕੰਮ ਸ਼ੁਰੂ ਹੋ ਜੋ ਬਸ। ਹੋਰ ਕੀ ਕਰਨਾ ਅਸੀਂ।
ਹਾਂ ਹਾਂਜੀ ਹਾਂਜੀ।
ਨਾਲ ਜਿਹੜੀਆਂ ਜਿੰਮੇਵਾਰੀਆਂ ਪਈਆਂ ਸਿਰ ਤੇ ਉਹ ਨਿਭਉਣੀਆਂ ਪੈਣੀਆਂ ਨੇ ਹੁਣ।
ਉਹ ਤਾਂ ਹੈ ਹਿਏ।
ਕੁਛ ਬੱਚੇ ਬੜਾ ਤੰਗ ਕਰਦੇ ਨੇ ਕੋਈ ਸਲਵਾਰ ਖਿੱਚਦਾ ਕੋਈ ਕਮੀਜ਼ ਖਿੱਚਦਾ। ਤੇ ਹੋਰ ਸਾਡੀ ਗਲੀ ਵਿੱਚ ਵੀ ਸੀ ਇੱਕ ਹੀਰੇ ਦੀ ਵੋਹਟੀ ਨਾ।
ਅੱਛਾ ਅੱਛਾ।
ਉਹਦੇ ਵੀ ਉਹਦੇ ਵੀ ਹਨਾ ਤਿੰਨ ਬੱਚੇ ਨੇ ਉਹਦੇ ਤੇ ਉਹ ਵੀ ਕੋਈ ਬੱਚਾ ਸਲਵਾਰ ਖਿੱਚਦਾ ਹੈ ਕੋਈ ਨਾਲਾ ਖਿੱਚੇਗਾ ਤੇ ਕੋਈ ਕਮੀਜ਼ ਖਿੱਚ ਚੇ ਗਾ ਮੈਨੂੰ ਜਦੋਂ ਮੇਰੇ ਬੱਚਿਆਂ ਐਵੇ ਕਰਦੇ ਮੈਨੂੰ ਉਹ ਯਾਦ ਆ ਜਾਂਦੀ ਮੈਂ ਕਿਹਾ ਵੇਚਾਰੀ ਧੰਨ ਏ ਕਿੱਦਾਂ ਪਾਲਦੀ ਬੱਚਿਆਂ ਨੂੰ ਤੇ ਉਹੀ ਹਾਲ ਮੇਰਾ ਹੋਯਾਦਾ।
ਅੱਛਾ ਅੱਛਾ
ਗਰਮੀ ਚ ਤੇ ਤੋਂ ਸਲਵਾਰਾਂ ਖਿੱਚਣਗੇ ਕਦੇ ਕੁਛ ਖਿੱਚਣਗੇ
ਸਹੀ ਗੱਲ ਏ ਬ
ਕੀ ਕਰਨਾ ਫੇਰ ਬੱਚਿਆਂ ਨਾਲ ਹੀ ਤੇ ਰੌਣਕਾ ਵੀ ਤੇ ਘਰ ਬੱਚਿਆਂ ਨਾਲ ਹਿਏਨਾ। ਕੱਲਾ ਤੇ ਬੰਦਾ ਖਾਣ ਨੁੰ ਹੀ ਪੈਂਦਾ।
ਸਹੀ ਗੱਲ ਹੈ।
ਬੱਚਿਆਂ ਨਾਲ ਥੋੜ੍ਹਾ ਟਾਈਮ ਪਾਸ ਹੋ ਜਾਂਦਾ ਬਸ ਹੁਣ ਛੁੱਟੀਆਂ ਪਈਆਂ ਜਿੰਨੀ ਦੇਰ ਓਹਨੀ ਦੇਰ ਦਿਮਾਗ ਖਾਂਦੇ ਪਏ ਨੇ ਘਰ। ਸਕੂਲ ਖੁੱਲਣਗੇ ਸ਼ਾਂਤੀ ਆਏਗੀ ਉਦੋਂ ਫੇਰ ਬਦਾਮ ਰੋਗਣ ਪਾਵਾਂਗੀ ਸਿਰ ਚ ਥੋੜਾ।
ਹੰਡਰਡ ਪਰਸੈਂਟ ਗੱਲ ਵਧੀਆ। ਸਕੂਲ ਖੁਲਣਗੇ ਜਾਣਗੇ ਬਟ ਨਹੀਂ ਬਟ ਮੈਨੂੰ ਆਪ ਅਪਣੇ ਬੇਟੇ ਨਾਲ ਬਹੁਤ ਆ ਉਹਦਾ ਮਤਲਬ ਬਹੁਤ ਫ਼ਰਕ ਪੈਂਦਾ ਉਹਦਾ ਨਾ ਛੋਟੀ ਨੂੰ ਖਿਲਾਂਦਾ ਰਹਿੰਦਾ।
ਨਹੀਂ ਉਹ ਤੇ ਚਲੋ ਕਈ ਬੱਚੇ ਹੁੰਦੇ ਆ ਹਨਾ ਆਪਣਾ ਉਹ ਨਹੀਂ ਮਹਿਸੂਸ ਹੋਣ ਦਿੰਦੇ ਕਈ ਤੁਹਾਨੂੰ ਪਤਾ ਉਂਤਰੇ ਹੁੰਦੇ ਨੇ।
ਹਾਂ ਮੈਂ ਸਗੋਂ ਉਹਨੂੰ ਕਹਿ ਰਹੀ ਮੈਂ ਕਿਹਾ ਜਦੋਂ ਤੂੰ ਸਕੂਲ ਜਾਏਗਾ ਤੇ ਮੈਂ ਕਿਹਾ ਮੇਰਾ ਕੀ ਬਣੇਗਾ ਪਿੱਛੋਂ।
ਹਾਂ ਨਈ ਓ ਵੈਸੇ ਕਈ ਬੱਚਿਆਂ ਨੂੰ ਨਾ ਲਗਾਵ ਹੁੰਦਾ ਬਈ ਭੈਣ-ਭਰਾਵਾਂ ਨਾਲ ਨਾ ਆਪਸ 'ਚ
ਹੂੰ ਬੋਤ ਕਰਤਾ ਛੁੱਟੀਆਂ 'ਚ ਬਸ ਸਾਰਾ ਦਿਨ ਇਦੇ ਕੋਲ ਹੀ ਹੁੰਦੀ ਆ।
ਹੂੰ ਚਲੋ ਐ ਵੀ ਵਧੀਆ ਗੱਲ ਐ ਥੋੜਾ ਬੋਤਾ ਕੋਲੋ ਕੰਮ ਹੋ ਜਾਂਦਾ। ਤਾਡਾ ਵੀ ਨੀ ਤੇ ਬੱਚੇ ਕੰਮ ਕਰਨ ਦਿੰਦੇ ਨੇ ਓ ਤੇ ਕੈਂਦੇ ਨੇ ਚੌਵੀ ਘੰਟੇ ਸਾਡੇ ਕੋਲ ਈ ਬੈਠੇ ਰੋ।
ਹੂੰ ਸਾਡੇ ਤਾਂ ਇੱਧਰ ਬਾਰਿਸ਼ ਆ ਰਈ ਏ ਤੁਹਾਡੇ ਆ ਰਈ ਇੱਧਰ
ਨਈ ਸਾਡੇ ਤੇ ਬਾਰ ਬੋਤ ਗਰਮੀ ਹੋਈ ਦੀ ਏ ਔਰ ਵੈਸੇ ਝੜ ੜ ਵਗੈਰਾ ਬਣਦਾ ਵੀ ਪਿਆ ਵਿੱਚ ਤੇ ਫਿਰ ਹੋ ਜਾਂਦਾ ਬਸ ਜੇੜੀ ਬਾਰਿਸ਼ਾਂ ਮੀਂਹ ਆਣਾ ਇੰਨੇ ਜਾਦਾ ਗੁੰਮਾ ਕਰਕੇ ਜਾਣਾ।
ਹਾਂ ਸਾਡੇ ਵੀ ਹਲਕੀ-ਹਲਕੀ ਸਟਾਰਟ ਹੋਈਏ।
ਹੂੰ ਜੇੜੀ ਏ ਬਰਸਾਤ ਨੇ ਨਾ ਇਨੇ ਗੁੰਮਾਂ ਬੋਤ ਕਰ ਜਾਣਾ।
ਹੂੰ ਤੁਸੀ ਕੜੀ-ਕੜੀ ਕੈ ਕੇ ਨਾ ਸਾਡਾ ਵੀ ਅੱਜ ਲੱਗਦਾ ਭੰਡਾਰਾ ਲਾ ਈ ਦੇਣਾ ਤੁਸੀ
ਬਸ ਜੀ ਅੱਜ ਬਰਸਾਤ ਆ ਗਈ ਫਿਰ ਚਾਹ ਬਣਾਓ ਤੇ ਨਾਲ ਪਕੌੜੇ ਬਣਾਓ।
ਬਸ-ਬਸ ਨਈ ਓ ਆਪਾਂ ਕੱਲ ਖਾ ਲਏ।
ਅੱਛਾ ਜੀ। ਨਈ ਵੈਸੇ ਐ ਮੌਸਮ 'ਚ ਥੋੜ੍ਹਾ ਅੱਛਾ ਲੱਗਦਾ ਹੈ ਨਾ ਚਾਹ ਪਕੋੜੇ ਹੋ ਜਾਣ।
ਹਾਂ
ਤੇ
ਹੋਰ ਸੁਣਾਉ। ਹੋਰ ਸੁਣਾਓ ਤੁਸੀ
ਬਸ ਜੀ ਤ ਤੇਰੇ ਕੜੀ ਵਾਲੇ ਪਕੌੜੇ ਨਈ ਥੱਲੇ ਜਾਂਦੇ ਪੇ ਤੇ ਹੋਰ ਪਕੌੜੇ ਕੀ ਕਰਨੇ ਬਣਾ ਕੇ।
ਚਾਹ ਚੂ ਪੀਓ ਨਾਲ
ਚਾਹ ਬਸ ਹੁਣ ਸ਼ਾਮੀ ਪੀਆਂ ਗੇ।
ਹੂੰ ਹਾਂਜੀ ਹਾਂ। ਤੁਸੀ ਕਿੱਧਰ ਵਾਲੀ ਸਾਈਡ ਤੇ ਰੈਂਦੇ ਹੋ ਕਿੱਥੋਂ ਬਿਲੋਂਗ ਕਰਦੇ ਹੋ ਤੁਸੀ
ਅਸੀ ਆਪਣਾ ਇੱਧਰ ਪਠਾਨਕੋਟ ਵਾਲੀ ਸਾਈਡ ਤੇ
ਠੀਕ ਐ ਠੀਕ ਐ।
ਹੂੰ
ਲੱਗੇ ਈ ਓ ਫਿਰ ਤਾ ਤੁਸੀ
ਅੱਛਾ ਤੁਸੀ ਕਿੱਥੇ ਰੈਂਦੇ ਓ। ਅੱਛਾ ਜੀ।
ਹਾਂਜੀ-ਹਾਂਜੀ-ਹਾਂਜੀ-ਹਾਂਜੀ।
ਅੱਛਾ ਚਲੋ ਵਧੀਆ
ਆਂਦੇ ਨੀ ਕਦੇ ਵੀ ਦਰਬਾਰ ਸਾਹਿਬ ਮੱਥਾ ਟੇਕ
ਦਰਬਾਰ ਸਾਹਿਬ ਆਏ ਆਂ ਸ ਫਿਰ ਹੋ ਗਏ ਮੇਰੇ ਹਿਸਾਬ ਨਾਲ ਦਸ ਪੰਦਰਾਂ ਦਿਨ ਹੋਏ ਚੱਕਰ ਲਾ ਕੇ ਗਏ ਆਂ।
ਅੱਛਾ-ਅੱਛਾ ਠੀਕ ਐ।
ਵਧੀਆ ਸੀ ਆਪਣਾ ਰਾਤ ਵੇਲੇ ਗਏ ਸੀ ਅਸੀ
ਹੂੰ
ਤੇ ਰਾਤ ਵੇਲੇ ਗਏ ਆਂ ਦਰਸ਼ਨ ਕਰਕੇ ਰਾਤ ਵੇਲੇ ਵਾਪਿਸ ਆ ਗਏ ਆਂ ਅਗਲੇ ਦਿਨ
ਅੱਛਾ
ਤੇ ਬਸ ਇਸ ਵਾਰ ਇੱਛਾ ਸੀਗੀ ਥੋੜ੍ਹੀ ਜਿਹੀ ਬਈ ਤੇ ਏਸ ਵਾਰ ਨਾ ਅੰਦਰ ਮੱਥਾ ਟੇਕ ਕੇ ਆਂ ਨ
ਅੱਛਾ - ਅੱਛਾ
ਤੇ ਬਸ ਉਹੀ ਹੋਇਆ ਮੈਂ ਇਸ ਵਾਰ ਜਿੱਦ ਕੀਤੀ ਆਪਣੇ ਹਸਬੈਂਡ ਨੂੰ ਕਿਹਾ ਵੀ ਮੈਂ ਤੇ ਇਸ ਵਾਰ ਮੱਥਾ ਟੇਕ ਕੇ ਹੀ ਜਾਣਾ ਕਹਿੰਦੇ ਚਲੋ ਫੇਰ ਟੇਕ ਲੈਂ ਨੇ ਆਂ
ਰਾਤ ਨੂੰ ਉੱਥੇ ਰਸ਼ ਨਹੀਂ ਹੁੰਦਾ ਸਾਢੇ ਕੁ ਨੌ ਦਸ ਵਜੇ ਦੇ ਕਰੀਬ ਬੜਾ ਸੋਹਣਾ ਮੱਥਾ ਟੇਕਿਆ ਜਾਂਦਾ ਉੱਥੇ
ਨਹੀਂ - ਨਹੀਂ ਉਸ ਟਾਈਮ ਤੇ ਬਹੁਤ ਰਸ਼ ਹੁੰਦਾ ਉਹ ਨਾ ਗਿਆਰਾਂ ਵਜੇ ਦੇ ਕੋਲ ਆਪਣਾ ਦਰਬਾਰ ਬੰਦ ਕਰ ਦਿੰਦੇ ਨੇ ਅਸੀਂ ਗਿਆਰਾਂ ਸਾਢੇ ਗਿਆਰਾਂ ਵਜੇ ਦੇ ਕੋਲ ਦਰਬਾਰ ਦੇ ਬਾਹਰ ਬੈਠ ਗਏ ਨਾਹਾ ਧੋ ਕੇ ਇਸ਼ਨਾਨ ਕਰਕੇ ਤੇ ਉਸ ਤੋਂ ਬਾਅਦ ਆਪਣਾ ਜਿਵੇਂ ਰਾਤੀ ਦੋ ਵਜੇ ਦਰਬਾਰ ਖੁੱਲਦਾ ਨਾ ਦੋ ਵਜੇ ਫੇਰ ਪਤਾ ਵੀ ਨੀ ਲੱਗਦਾ ਢਾਈ ਵਜੇ ਤੱਕ ਬੰਦਾ ਫਰੀ ਵੀ ਹੋ ਜਾਂਦਾ ਮੱਥਾ ਟੇ
ਨਹੀਂ - ਨਹੀਂ ਸਾਨੂੰ ਤਾਂ ਆਪਾਂ ਗਏ ਸੀਗੇ ਥੋੜੇ ਟਾਈਮ ਪਹਿਲੇ ਤੇ ਇੱਦਾਂ ਹੀ ਆਪਾਂ ਸਾਢੇ ਕੁ ਨੌ ਵਜੇ ਸਾ ਨੋ ਦਸ ਵਜੇ ਮਤਲਬ ਲਾਈਨ ਚ ਲੱਗੇ ਸਾਨੂੰ ਪੰਦਰਾਂ ਮਿੰਟ ਲੱਗੇ ਮੱਥਾ ਟੇਕਣ ਚ ਕਿਉਂਕਿ ਇੱਕ ਸਾਈਡ ਤੋਂ ਉਹਨਾ ਨੇ ਖਾਲੀ ਕਰਤਾ ਸੀ ਨਾ ਤੇ ਪਾਲਕੀ ਸਾਹਿਬ ਜਾਣੀ ਸੀ ਇਧਰੋਂ ਤੇ ਫੇਰ ਜਿੱਦਾਂ ਹੀ ਉਹ ਪਾਲਕੀ ਸਾਹਿਬ ਦੇ ਪਿੱਛੇ - ਪਿੱਛੇ ਉਹਨਾਂ ਨੇ
ਬਸ ਕਿਸਮਤ ਤੇ ਅਗਰ ਹੋਏ ਤੇ ਜਮੇਤ ਮੱਥਾ ਟੇਕਿਆ ਜਾਂਦਾ ਹੈ ਅਗਰ ਨਹੀਂ ਤੇ ਫੇਰ ਜਿਨਾ ਮਰਜ਼ੀ ਤੁਸੀਂ ਜ਼ੋਰ ਲਾ ਲਓ ਫੇਰ ਨੀ ਮੱਥਾ ਟੇਕਿਆ ਜਾਂਦਾ।
ਸਾਨੂੰ ਮੈਕਸੀਮਮ ਵੀ ਮਤਲਬ ਦਸ ਪੰਜ ਦਸ ਮਿੰਟ ਲੱਗੇ ਮੱਥਾ ਟੇਕਣ ਚ। ਜਾਦਾ ਨੀ ਟਾਈਮ ਲੱਗੇਆ। ਹੋਰ ਸੁਣਾਓ ਤੁਸੀਂ। ਹੋਰ ਸੁਣਾਓ ਤੁਸੀਂ। ਹੋਰ ਕੀ ਕਰ ਰੇ ਤੁਸੀਂ।
ਬਸ ਜੀ ਨੈਟਵਰਕ ਦੀ ਦਿੱਕਤ ਬੜੀ ਆ ਰੀ ਏ।
ਹੁ ਤਾਂਈ ਆਵਾਜ਼ ਥੋੜਾ ਘਟ ਗੀ ਸੀ।
ਬਸ ਦੋ ਤਿੰਨ ਵਾਰ ਨਾ ਨੈਟਵਰਕ ਦੀ ਬੜੀ ਦਿੱਕਤ ਹੋ ਗਈ ਸਗੋਂ ਮੈਂ ਪੇਲੇ ਵੀ ਕਾਲ ਕਰਦੀ ਪਈ ਸੀ ਕਿਸੇ ਨੂੰ। ਤੇ ਕਾਲ ਕੱਟੀ ਗਈ ਵਿਚ ਬੜੀ ਦਿੱਕਤ ਹੋ ਰੀ ਏ ਵਾਈਫਾਈ ਵੀ ਏ ਕਦੀ ਵਾਈਫਾਈ ਅਪਣਾ ਬੰਦ ਹੋ ਜਾਂਦੇ ਕਦੀ ਚਾਲ ਪੈਂਦੇ ਬਾਸ ਐਹੀ ਦਿੱਕਤ ਬੜੀ ਚੱਲਦੀ ਪਈ ਵਾਈਫ
ਅਛਾੱ।
ਹਾਂਜੀ। ਹੋਰ ਸੁਣਾਓ ਬੱਚੇ ਕੀ ਕਰਦੇ ਪੇ।
ਬੱਚੇ ਬਾਸ ਖੇਲ ਰੇ।
ਸੋਣ ਦਾ ਟਾਈਮ ਹੋ ਗਏ ਸਆਓ ਏਨਾਂ
ਹਾਂ ਬਾਸ ਲੱਗੀ ਏਨਾਂ ਨੂੰ ਵੀ ਸਵਾਨ ਹੁਣ ਥੋੜੀ ਦੇਰ ਤੱਕ। ਮੈਂ ਚੱਲ ਕਾਲ ਕਰ ਲਾ ਫੇਰ ਸਵਾਨੀ ਆ ਏਨਾਂ ਨੂੰ। ਮੈਂ ਕਿਹਾ ਚਲੋ ਏਨਾਂ ਨੂੰ ਸਵਾਲਾਂ ਕਾਲ ਕਰ ਲਾ।
ਚਲੋ ਮੈਨੂੰ ਵੀ ਨਾ ਕੋਲ ਆ ਰੀ ਏ ਤੁਸੀਂ ਏਨਾਂ ਨੂੰ ਸਵਾਲੋ ਫੇਰ ਕਰਦੀ ਆ ਮੈਂ।
ਠੀਕ ਏ ਜੀ ਓਕੇ ਸ਼ਸੀ ਕਾਲ ਜੀ।